ਹੈਲੋ।
ਹਾਂਜੀ ਮੈਮ।
ਸਤਿ ਸ਼੍ਰੀ ਕਾਲ ਮੈਮ।
ਸਤਿ ਸ੍ਰੀ ਕਾਲ ਜੀ।
ਹੋਰ, ਕਿਵੇਂ ਔ, ਮੈਮ ਤੁਸੀਂ?
ਵਧੀਆ, ਤੁਸੀਂ ਦੱਸੋ ਜੀ।
ਕੀ ਕਰਦੇ ਪਏ ਸੀ, ਮੈਮ ਤੁਸੀਂ?
ਕੁਛ ਨਹੀਂ ਜੀ, ਫਰੀ ਸੀ ਮੈਂ।
ਠੀਕ ਐ, ਘਰ ਦਾ ਸਭ ਚੀਜ਼ ਵਗੈਰਾ, ਬਣਾ ਲਈ ਏ ਤੁਸੀਂ?
ਹਾਂਜੀ, ਮੰਮਾ ਬਣਾਉਣ ਲੱਗ ਰਹੇ ਨੇ
ਚਲੋ ਵਧੀਆ ਗੱਲ ਐ, ਤੁਸੀਂ ਨੀ ਬਣਾ ਰਹੇ ਹੈਗੇ, ਜਾਂ ਫਿਰ ਮੰਮੀ ਬਣਾਉਂਦੇ ਨੇ।
ਨਹੀਂ ਰੋਜ਼, ਮੈਂ ਬਣਾਉਣੀ ਆ, ਅੱਜ ਮੰਮੀ ਬਣਾ ਰਹੇ ਨੇ, ਮੈਂ ਬਾਹਰੋਂ ਆਈ ਸੀ ਤਾਂ ਕਰਕੇ।
ਹੋਰ। ਜਦੋਂ ਆਪਾਂ ਕਿਤੋਂ ਜਾਂਨੇ ਹਾਂ, ਮਤਲਬ ਥੱਕ ਜਾਂਨੇ ਆ, ਨਾ ਫਿਰ ਘਰ ਦੇ ਕੰਮ ਨਹੀਂ ਹੁੰਦੇ, ਹੈਗੇ ਕਿਉਂਕਿ ਆਪਾਂ ਤੋ। ਉਹ ਚੋਂ ਗਏ, ਹੁੰਨੇ ਹਾਂ।
ਹਾਂਜੀ -ਹਾਂਜੀ।
ਚਲੋ ਵਧੀਆ ਗੱਲ ਐ, ਚਲੋ ਅੱਜ ਰੈਸਟ ਕਰੋ।
ਹਾਂਜੀ।
ਫਿਰ ਉਹੀ ਰੂਟੀਨ ਦੇ ਵਿੱਚ ਆਪਾਂ ਨੇ, ਆਪਣੇ ਡੇਲੀ ਕੰਮ ਕਰਨੇ ਹੁੰਦੇ ਨੇ, ਚਲੋ ਇੱਕ ਦਿਨ ਰੈਸਟ ਕਰਨ ਦਾ ਮੌਕਾ ਮਿਲਿਆ ਤਾਂ ਰੈਸਟ। ਟ, ਕਰੋ।
ਹਾਂਜੀ- ਹਾਂਜੀ, ਸਹੀ ਕਹਿ ਰਹੇ ਹੋ ਤੁਸੀਂ।
ਹਾਂਜੀ, ਹੋਰ ਸੁਣਾਓ, ਕੋਈ ਗੱਲਬਾਤ ਹਰਿਮੰਦਰ ਸਾਹਿਬ ਜਾ ਆਇਓ, ਤੁਸੀ ਇਸ ਵਾਰ।
ਨਈ ਗਈ ਨੀ।
ਕਿੰਨੀ ਵਾਰ ਜਾ ਕੇ ਆਏ ਓ ਤੁਸੀਂ ਓਥੇ?
ਮੈਂ ਇੱਕ ਵਾਰੀ ਗਈ ਸੀ ਉਦੋਂ ਮੈਂ ਛੋਟੀ ਹੁੰਦੀ ਸੀ।
ਅੱਛਾ, ਤੁਸੀਂ ਹਰਿਮੰਦਰ ਸਾਬ ਈ ਨੀ ਗਏ ਏਡੇ ਵੱਡੇ ਹੋਗੇ ਓ।
ਜਾਣ ਦਾ ਟਾਈਮ ਈ ਨੀ ਲੱਗਦਾ ਹੈਗਾ ਘਰ ਦੇ ਜਾਂਦੇ ਈ ਨੀ ਹੈਗੇ ਲੈ ਕੇ।
ਅਗਰ ਫੈਮਲੀ ਜਾਂਦੀ ਐ ਕਿਉਂਕੀ ਹੁਣ ਤਾਂ ਆਪਣੇ ਬੱਸਾਂ ਵੀ ਜਾਂਦੀਆਂ ਨੇ ਨਾ। ਹਾਂ ਇੱਕ ਬਸ ਸਮਾਨੇ ਤੋਂ ਚੱਲਦੀ ਐ, ਇੱਕ ਬੁੱਲਾਡੇ ਤੋਂ ਜਾਂਦੀ ਐ। ਹਰ ਐਤਵਾਰ ਜਾਂਦੀਆਂ ਨੇ।
ਹਾਂਜੀ, ਬਟ ਫਿਰ ਇਕੱਲਿਆਂ ਤੋਂ ਜਾਇਆ ਈ ਨੀ ਜਾਂਦਾ ਹੈਗਾ ਫੈਮਲੀ ਨਾਲ ਈ ਜਾਇਆ ਜਾਂਦੈ।
ਹਾਂਜੀ ਹਾਂ ਏ ਤੇ ਹੈਗਾ ਫੈਮਲੀਜ਼ ਨਾਲ ਜਾਦਾ ਵਧੀਆ ਰੈਂਦਾ ਫੈਮਲੀਨ ਨਾਲ ਜਾਇਆ ਜਾਂਦਾ ਹੈਨਾ। ਬੱਸਿਸ ਦੇ ਵਿੱਚ ਏਦਾਂ ਹੁੰਦੈ ਕੀ ਪਿੰਡ ਦੇ ਜਾਂਦੇ ਨੇ ਗੇ ਨਾਲ। ਆਪਣਾ ਕੋਈ ਫੈਮਿਲੀ
ਹਾਂਜੀ।
ਦੇ ਵਿੱਚ ਆਪਾਂ ਬਿਮਾਰ ਵਗੈਰਾ ਹੁੰਨੇ ਆ, ਕੋਈ ਪ੍ਰੋਬਲਮ ਆਂਦੀ ਐ ਫੇਰ ਉੱਥੇ ਡੀ ਡੀਕਤ ਆ ਜਾਂਦੀ ਐ।
ਹਾਂਜੀ-ਹਾਂਜੀ।
ਚਲੋ ਵਧੀਆ ਗੱਲ ਤੁਸੀਂ ਜਾਇਆ ਕਰੋ, ਨਾ ਤੁਸੀਂ ਮਤਲਬ ਕੀ ਦੋ ਮਦਰ ਨਾਲ ਚਲ ਜਿਆ ਕਰੋ ਨਾ। ਆਪਣੇ ਨਾਲ
ਮੰਮਾ ਵੀ ਘੱਟ ਈ ਜਾਂਦੇ ਨੇ। ਟ ਘਰੇ ਕੰਮ ਹੁੰਦੇ ਨੇ ਫਿਰ ਟਾਈਮ ਈ ਨੀ ਲੱਗਦਾ ਹੈਗਾ ਓਨਾਂ ਨੂੰ ਵੀ।
ਹਾਂਜੀ ਹਾਂ ਚਲੋ ਕੋਈ ਗੱਲ ਨੀ ਜਾਇਆ ਕਰੋ ਜੂਰ ਜਾਇਆ ਕਰੋ
ਹਾਂਜੀ-ਹਾਂਜੀ।
ਹੋਰ ਤੁਸੀਂ ਕਦੀ ਟ੍ਰੇਨ ਦਾ ਸਫ਼ਰ ਕੀਤਾ ਮੈਮ?
ਹਾਂਜੀ ਇੱਕ ਵਾਰੀ ਕੀ ਇੱਕ ਦੋ ਵਾਰੀ ਕੀਤਾ ਹੋਇਆ।
ਤੁਸੀਂ ਕਿੱਥੇ ਗਏ ਸੀ ਮੈਮ?
ਮੇਰੀ ਭੂਆ ਕੋਲੇ ਗਈ ਸੀ ਮੈਂ ਇੱਕ ਟਾਈਮ ਇੱਕ ਟਾਈਮ ਮੇਰੀ ਡੈਡੀ ਦੇ ਨਾਨਕੇ ਗਈ ਸੀ ਮੈਂ।
ਅੱਛਾ, ਤੁਸੀਂ ਟ੍ਰੇਨ ਦੇ ਵਿੱਚ ਗਏ ਸੀਗੇ?
ਹਾਂਜੀ-ਹਾਂਜੀ ਉਦੋਂ ਤਾਂ ਟ੍ਰੇਨ ਜਾਂਦੀ ਹੁੰਦੀ ਸੀ, ਮੇਰੇ ਡੈਡੀ ਦੇ ਨਾਨਕੇ, ਹੁਣ ਤਾਂ ਬੱਸਿਸ ਲੱਗ ਗੀਆਂ ਜਾਣ।
ਠੀਕ ਐ ਮਤਲਬ ਕੀ ਕਿੰਨੇ ਘੰਟੇ ਚ ਚਲ ਜਾਂਦੇ ਸੀ, ਤੁਸੀਂ ਕਿੰਨੇ ਘੰਟੇ ਲੱਗਦੇ ਸੀਗੇ ਤੁਹਾਨੂੰ ਟ੍ਰਰੇਨ ਚ ਜਾਣ ਲੱਗਿਆ?
ਨਈ ਹੁਣ ਮੈਨੂੰ ਐਗਜੈਕਟ ਟਾਈਮਿੰਗ ਤਾਂ ਨੀ ਯਾਦ।
ਮਤਲਬ ਕੀ ਤੁਹਾਨੂੰ ਇੰਨਾ ਤੂਤ ਯਾਦ ਹੋਇਆ ਕੀ ਮੈਂ ਦ ਮਤਲਬ ਇੱਕ ਦਿਨ ਦੇ ਵਿੱਚ ਪੋਂਚੀ ਸੀ ਜਾਂ ਫਿਰ ਇੱਕ ਕ ਰਾਤ ਦੇ ਵਿੱਚ ਪੋਂਚੇ ਸੀ ਜਾਂ ਫਿਰ ਦਿਨ-ਰਾਤ ਦੇ ਵਿੱਚ ਪੋਂਚੇ ਸੀ ਮਤਲਬ ਚੌਵੀ
ਇੱਕ ਘੰ ਇੱਕ-ਦੋ ਘੰਟੇ ਚ ਪੋਂਚਗੀ ਹੋਊਗੀ।
ਮਤਲਬ ਨੇੜੇ ਈ ਸੀ ਫਿਰ ਤੁਸੀਂ ਨੇੜੇ ਈ ਗਏ ਸੀਗੇ।
ਹਾਂਜੀ।
ਕਿੱਦਾਂ ਦਾ ਲੱਗਿਆ ਮੈਮ ਤੁਹਾਨੂੰ-ਤੁਹਾਨੂੰ ਕਿਵੇਂ ਲੱਗਦਾ ਕੀ ਟ੍ਰੇਨ ਦਾ ਸਫ਼ਰ ਕਰਨਾ ਚਾਈਦਾ ਕ ਨਈ? ਕਰਨਾ ਚਾਈਦਾ ਮਤਲਬ ਓਦੇ ਵਿੱਚ ਹਨਾ ਬਈਏ ਵਗੈਰਾ ਵੀ ਹੁੰਦੇ ਨੇਗੇ ਕਣ ਵਾਲੇ ਵੀ ਹੁੰਦੇ ਨੇ। ਗੰਦ ਵੀ ਹੁੰਦਾ ਥੋੜ੍ਹਾ ਟ੍ਰੇਨ ਦੇ ਵਿੱਚ, ਮਤਲਬ ਸਾਫ਼-ਸੁਥਰੀ ਇੰਨੀ ਸਫਾਈ ਨੀ ਹੁੰ ਦੀ ਸਮੈੱਲ ਵਗੈਰਾ ਆਂਦੀ ਐ, ਵੋਸ਼ਰੂਮ ਗੰਦੇ ਹੁੰਦੇ ਨੇ।
ਹਾਂਜੀ-ਹਾਂਜੀ ਹੁਣ-ਹੁਣ ਵੈਸੇ ਪੈਲਾਂ ਨਾਲੋਂ ਟ੍ਰੇਨ ਦੀ ਹੁਣ ਸ਼ਾਇਦ ਸਫ਼ਾਈ ਰੈਣ ਲਾਗੀ ਤੱਕ ਮੈਨੂੰ ਯਾਦ ਆ।
ਲੱਗਦਾ ਹਾਂਜੀ।
ਨਈਂ ਸਫਾਈਆਂ ਤੇ ਮੈਮ ਕੇੜੀਆਂ ਨੇ, ਓਹੀ ਗੰਦ ਈ ਏ ਮਤਲਬ ਸਮੈੱਲ ਵਗੈਰਾ ਬਦਬੂ ਦੇਖੋ ਹੁਨ ਗਰਮੀ ਦਾ ਸੀਜ਼ਨ ਐ ਨਾ ਗਰਮੀ ਕਰਕੇ ਜ਼ਾਦਾ ਥੋੜ੍ਹੀ ਦਿੱਕ ਦਿੱਕਤ ਆਂਦੀ ਐ ਗਰਮ ਜ਼ਾਦਾ ਹੁੰਦੀ ਐ। ਸਾਰੀ ਧੁੱਪ ਦੇ ਵਿੱਚ ਰੈਂਦੀ ਐ ਤੇ ਆਲੋਂ ਦਾਲੋਂ ਸੇਕ ਪੈਨਾ।
ਹਾਂਜੀ। ਸਫਾਈ ਕੁਛ ਆਪਨੇ ਜੇੜੇ ਲੋਕ ਹੁੰਦੇ ਨੇ ਏ ਵੀ ਸਫ਼ਾਈ ਵੱਲ ਘੱਟ ਹੀ ਧਿਆਨ ਦਿੰਦੇ ਨੇ ਜਿੱਥੇ ਜੀਅ ਕਰਦਾ ਓਥੀ ਹੀ ਸਿੱਟ ਦਿੰਦੇ ਨੇ ਚੀਜ਼ਾਂ।
ਧਰਦੋ ਹਾਂਜੀ ਹਾਂ ਮੈਮ ਏ ਤਾਂ ਸਈ ਗੱਲ ਐ ਤਾਡੀ ਸਫ਼ਾਈ ਵੱਲ ਥੋੜਾ ਘੱਟ ਈ ਧਿਆਨ ਰੱਖਦੇ ਨੇ। ਏ ਨੀ ਹੈਗਾ ਕੀ ਹਾਂ ਅਸੀਂ ਜੋ ਖਾ ਪੀ ਲਿਆ ਓਥੀ ਸੁੱਟ ਦੇਨਾ ਕਰਨਾ ਮਤਲਬ ਜੋ ਬਚ ਗੇਆ ਓ ਵੀ ਵਿ ਵਿਚੀ ਸੁੱਟ ਦੇਨਾ ਓ ਫਿਰ ਨਾ ਓਦੇ ਵਿੱਚ ਗੰਦ ਪਈ ਜਾਂਦਾ ਗੰਦ ਪੈਨਾ ਫਿਰ ਓਦੇ ਵਿੱਚ ਬਦਬੂ ਜ- ਸਮੈਲ ਆਨ ਲੱਗ ਜਾਂਦੀ ਆਂ ਕਿਓਂਕਿ ਓ ਬੰਦ ਹੁੰਦੇ ਨੇ ਨਾ ਡੱਬੇ।
ਹਾਂਜੀ-ਹਾਂਜੀ।
ਫੇਰ ਓਸੇ ਦੀ ਸਮੈੱਲ ਪੂਰੀ ਟਰੇੇਨ ਦੇ ਵਿੱਚ ਆਈ ਜਾਂਦੀ ਐ।
ਹਾਂਜੀ।
ਕੁਛ ਹੋਰ ਓਦੇ ਵਿੱਚ ਟ੍ਰਰੇਨ ਦੇ ਵਿੱਚ ਜੋ ਵੀ ਚੀਜ਼ ਬਨਦੀ ਐ ਮਤਲਬ ਓਥੇ ਟ੍ਰੇਨ ਦੇ ਵਿੱਚ ਕਿਚਨ ਵਗੈਰਾ ਬਨੇਆ ਹੁੰਦਾ ਨਾ ਕਿਚਨ ਦੇ ਵਿੱਚ ਜੋ ਵੀ ਚੀਜ਼ ਤੜਕੇ ਸਮੈੱਲ ਵਗੈਰਾ ਆਂਦੀ ਐ ਓ ਪੂਰੀ ਟ੍ਰਰੇਨ ਦੇ ਵਿੱਚ ਫੈਲ ਜਾਂਦੀ ਐ ਫੇਰ ਓ ਵੀ ਬੰਦੇ ਨੂੰ ਉਲਟੀਆਂ ਵਗੈਰਾ ਮਤਲਬ ਲਗਾ ਦਿੰਦੀ ਏ ਕਿਓਂਕਿ ਓ ਤੜਕੇ ਦੀ ਸਮੈੱਲ ਚੜਦੀ ਐ ਕਿਓਂਕਿ ਓਦੇ ਵਿੱਚ ਈ ਰੈਂਦੀ ਐ ਨਾ ਫਿਰ ਓ ਬਾਰ ਵਗੈਰਾ ਨੀ ਨਿਕਲਦੀ ਹੈਗੀ।
ਹਾਂਜੀ-ਹਾਂਜੀ, ਵੈਸੇ ਟਰੇਨ ਦੇ ਵਿੱਚ ਵਿੰਡੋਜ਼-ਵਿੰਡੋਜ਼ ਤਾਂ ਹੁੰਦੀਆਂ ਨੇ ਫੇਰ ਓ ਕਿਓਂ ਨੀ ਓਪਨ ਕਰਦੇ, ਓਦੇ ਵਿੱਚ ਤੀਰਥ ਜਾਸ
ਵਿੰਡੋਸ ਹੁੰਦੀਆਂ ਹਾਂਜੀ ਵਿੰਡੋਜ਼ ਬਨੀਆਂ ਹੁੰਦੀਆਂ ਨੇ ਪਰ ਜਿੰਨਾ ਓ ਮਤਲਬ ਤੁਸੀਂ ਵੇਖੋ ਕਿ ਟ੍ਰੇਨ ਦੇ ਵਿੱਚ ਕਿੰਨੇ ਡੱਬੇ ਬਨੇ ਹੁੰਦੇ ਨੇ ਓ ਫੁੱਲ ਦੇ ਫੁੱਲ ਹੁੰਦੇ ਨੇ ਓਨਾਂ ਤੁਸੀਂ ਵੇਖੋਗੇ ਕਿੰਨੋ ਹਜ਼ਾਰੋ ਤੋਂ ਹਜ਼ਾਰੋ ਬੰਦਾ ਬੈਠਾ ਹੁੰਦਾ ਓਦੇ ਵਿੱਚ, ਐਨਾ ਜ਼ਾਦਾ ਰਾਸ਼ਨ ਬਨਾਨ ਵਾਸਤੇ ਭੋਜਨ ਬਨਾਨ ਵਾਸਤੇ ਨਾ ਕੋਈ ਫਾਸਟ ਫੂਡ ਬਨਾਨ ਵਾਸਤੇ ਕਿੰਨੀ ਚੀਜ਼ ਜ਼ਰੂਰਤ ਪੈਂਦੀ ਹੋਏਗੀ ਓਨਾਂ ਨੂੰ ਕਿੰਨੇ ਚੀਜ਼ਾਂ ਨੂੰ ਤੜਕਾ ਲਾਂਦੇ ਹੋਨਗੇ ਓਹੋ। ਫਿਰ ਓ ਦੇਖੋ ਸਮੈਲ ਨਿਕਲਦੀ ਹੀ ਨਿਕ ਇੱਕ ਦੋ ਘੰਟੇ ਤਾਂ ਹੈਗੇ ਨੇ ਜੇੜੇ ਲੱਗਦੇ ਈ ਲੱਗ ਦੇ ਨੇ ਨਾ ਓਨੂੰ ਨਿਕਲਨ ਲੱਗੇਆਂ ਕਿਓਂਕਿ ਇੱਕਦਮ ਐਨੀ ਗੰਦੀ ਵਾ ਤ ਜ਼ਾਦਾ ਸਮੈਲ ਹੁੰਦੀ ਐ ਮਤਲਬ ਕਿਸੇ-ਕਿਸੇ ਚੀਜ਼ ਨੂੰ ਚੜ ਜਾਂਦੀ ਏ ਜਿਨੂੰ ਜ਼ਾਦਾ ਚੜਦੀ ਐ ਓਨੂੰ ਤੇ ਨਿਕਲਨ ਲੱਗੇਆਂ ਟਾਈਮ ਲੱਗਦਾ ਐ ਨਾ ਸਮੈਲ ਨੂੰ।
ਹਾਂਜੀ।
ਵਦੀਐ ਚਲੋ ਟ੍ਰੇਨ ਦਾ ਸਫ਼ਰ ਕਰਨਾ ਚਾਈਦਾ ਪਰ ਮਤਲਬ ਐਦਾਂ ਕੁ ਹੋਵੇ ਕੇ ਹਾਂ ਡੱਬੇ ਸਾਫ ਸੁਥਰੇ ਹੋਨ ਤੇ ਆਪਨੇ ਆਪ ਬੁੱਕ ਕਰਵਾਏ ਹੋਨ ਆਪਨੀ ਫੈਮਲੀ ਨਾਲ ਓ ਸਭ ਤੋਂ ਬੈਸਟ ਰੈਂਦੈ। ਕਈ ਹੁੰਦੇ ਨੇ ਲੋਕਲ ਡੱਬੇ ਜਿਦੇ ਵਿੱਚ ਕੋਈ ਉਤਰ ਗੇਆ ਕੋਈ ਚੜ ਗੇਆ ਭਈਏ ਉਤਰ ਗੇ ਭਈਏ ਚੜਗੇ ਓ ਜ਼ਾਦਾ ਗੰਦਾ ਐ ਓ ਜ਼ਾਦਾ ਗੰਦ ਪਾਂਦੇ ਨੇ।
ਹਾਂਜੀ ਸਈ ਕੈ ਰਏ ਓਂ ਤੁਸੀਂ ਹੁਨ ਪਿਛਲੇ ਈਅਰ ਮੇਰੇ ਡੈਡੀ ਗਏ ਸੀ ਹਜ਼ੂਰ ਸਾਇਬ
ਓ ਓਨਾਂ ਨੇ ਅਲੱ ਓਨਾਂ ਨੇ ਅਲੱਗ ਤੋਂ ਹੀ ਬੁਕਿੰਗ ਕਰਵਾਈ ਸੀ ਓਨਾਂ ਦਾ ਮਤਲਬ ਬਬੋਹਤ ਵਧੀਆ ਸੀ ਸਿਸਟਮ ਸਾਰਾ। ਟ੍ਰੇਨ ਦਾ।
ਠੀਕ ਐ ਜੀ। ਅਸੀਂ ਵੀ ਬੁਕਿੰਗ ਕਰਵਾ ਕੇ ਗਏ ਸੀਗੇ ਮੈਂ ਪਟਨਾ ਸਾਹਿਬ ਗਈ ਸੀ ਮੈਨੂੰ ਦੋ ਮਹੀਨੇ ਹੋ ਗਏ ਨੇ ਗਈ ਨੂੰ। ਮੀਨੇ ਤੋਂ ਉੱਪਰ ਈ ਹੋ ਗਿਆ। ਤੇ ਅਸੀਂ ਵੀ ਬੁ ਕ ਕਰਵਾਇਆ ਸੀਗਾ ਪਰ ਡੱਬੇ ਜਾਦਾ ਵੱਡੇ ਹੋਣ ਕਰਕੇ ਨਾ ਵਿੱਚ ਕੋਈ ਨਾ ਕੋਈ ਤੇ ਹੁੰਦਾ ਹੀ ਹੁੰਦਾ ਕਿਉਂਕਿ ਅਸੀਂ ਸਤਾਈ ਜਨੇ ਸੀਗੇ। ਸਤਾਈ ਕੋਈ ਹੋਰ ਜਨੇ ਸੀਗੇ ਵਿੱਚ ਭਈਏ ਵੀ ਸੀਗੇ ਅਪਨੇ ਪੰਜਾਬ ਦੇ ਤੇ ਸਾਰੇ ਦੋ ਤਿੰਨ ਜਨੇ ਈ ਸੀਗੇ ਬਾਕੀ ਸਾਰੇ ਭਈਏ ਸੀਗੇ। ਮਤਲਬ ਭਈਏ ਇਨਾਂ ਓਨਾਂ ਨੂੰ ਉ ਨਾ ਬੈਠਨ ਦਾ ਪਤਾ ਹੁੰਦਾ ਨਾ ਓਨਾਂ ਨੂੰ ਖਾਨ-ਪੀਨ ਦਾ ਪਤਾ ਹੁੰਦਾ ਓਥੇ ਖਾਈ ਜਾਂਦੇ ਨੇ ਓ ਹੱਥ ਨਾਲ ਈ ਮਤਲਬ ਐਵੇਂ ਆਪਾਂ ਨੂੰ ਥੋੜਾ ਅਜੀਬ ਲੱਗਦਾ ਨਾ ਕਿਉਂਕਿ ਆਪਾਂ ਸਫ਼ਾਈ ਰੱਖਦੇ ਆਂ ਆਪਣੇ ਆਪ ਦੀ ਪਰ ਓ ਸਫ਼ਾਈ ਨੀ ਰੱਖ ਦੇ ਹੈਗੇ ਫੇਰ
ਹਾਂਜੀ ਸਈ ਕੈ ਰੇ ਓ ਤੁਸੀਂ ਹਾਂਜੀ-ਹਾਂਜੀ।
ਹੋਰ ਸੁਨਾਓ ਮੈਮ। ਮੈਂ ਤੇ ਐਈ ਕਵਾਂਗੀ ਮੈਮ ਕਿ ਜੇ ਕਿਸੇ ਨੇ ਟ੍ਰੇਨ ਦਾ ਸਫ਼ਰ ਕਰਨੈ ਜਾ ਤੇ ਅਪਨਾ ਪੂਰਾ ਡੱਬਾ ਬੁੱਕ ਕਰਵਾਓ ਕਿ ਕੋਈ ਓਦੇ ਵਿੱਚ ਆਵੇ ਨਾ ਤੇ ਕੋਈ ਜਾਵੇ ਨਾ। ਜਾ ਫਿਰ ਏ ਸੀ ਵਾਲਾ ਬੁਕਿੰਗ ਕਰਵਾਓ ਓਦੇ ਵਿੱਚ ਕੋਈ ਆਂਦਾ ਨੀ, ਕੋਈ ਜਾਂਦਾ ਨੀ ਓਥੇ ਕੋਈ ਸਮੈੱਲ ਵਗੈਰਾ ਕੁਛ ਨੀ ਹੁੰਦੀ ਹੈਗੀ ਨਾ ਈ ਓਥੇ ਕੋਈ ਫਾਸਟ ਫੂਡ ਦੀ ਸਮੈਲ ਜਾਂਦੀ ਐ ਤੇ ਨਾ ਈ ਓਥੇ ਕੋਈ ਭਇਆ ਵਗੈਰਾ ਜਾਂਦਾ ਕਿਉਂਕਿ ਭਈਏ ਏਨੇ ਰਿਚ ਨੀ ਨਾ ਹੁੰਦੇ ਹੈਗੇ ਕਿ ਓ ਐਨੀ ਮੈਂਗੀ ਟਿਕਟ ਲੈ ਸਕਨ।
ਹਾਂਜੀ ਸਈ ਕੈ ਰੇ ਓ ਤੁਸੀਂ ਏ ਤਾਂ।
ਫਿਰ ਉਦੇ ਵਿੱਚ ਈ ਜਾਣਾ ਸਭ ਤੋਂ ਬੈਸਟ ਰੈਂਦੈ।
ਹਾਂਜੀ-ਹਾਂਜੀ, ਮੈਂ ਵੀ ਹੁਣ ਦੇਖਾਂਗੀ ਕਦੇ ਟ੍ਰੇਨ ਦਾ ਸਫ਼ਰ ਕਰੂੰਗੀ।
ਹਾਂਜੀ ਮੈਮ ਮੈਂ ਤੇ ਕਰ ਲੇਆ ਟ੍ਰੇਨ ਦਾ ਸਫ਼ਰ ਪਰ ਮੈਂ ਤੇ ਇੱਕੋ ਈ ਗੱਲ ਕੈਨੀ ਆਂ ਕਿ ਜੇ ਜਾਨਾ ਐ ਤਾਂ ਏਸੀ ਆਲਾ ਡੱਬਾ ਬੁੱਕ ਕਰਾਓ ਓਦੇ ਵਿੱਚ ਭਈਏ ਵਗੈਰਾ ਨਈ ਚੜ੍ਹਦੇ ਹੈਗੇ ਆਪਣੇ। ਪੰਜਾਬੀ ਲੋਕ ਈ ਹੁੰਦੇ ਨੇ ਸਾਰੇ। ਪਰ ਜੇ ਆਪਾਂ ਲੋਕਲ ਕਰਵਾਨੇ ਆਂ ਤੇ ਓਦੇ ਵਿੱਚ ਸਾਰੇ ਭਈਏ ਈ ਹੁੰਦੇ। ਨੇ ਨਾ ਓਨਾਂ ਨੂੰ ਕੁਛ ਪਤਾ ਹੁੰਦਾ ਨਾ ਵਾਸਤਾ ਹੁੰਦਾ ਆਪਣਾ ਈ ਰੋਗ ਰੱਖਦੇ ਆ ਓ ਕਿ ਹਾਂ ਸਾਡੇ ਇਲਾ ਕੇ 'ਚ ਆ ਗਏ ਆਂ।
ਹਾਂਜੀ-ਹਾਂਜੀ ਸਈ ਕੈ ਰੇ ਓ ਤੁਸੀਂ ਏ ਤਾਂ।
ਓ ਤੇ ਪੰਜਾਬੀਆਂ ਨੂੰ ਟਿੱਚ ਕਰਕੇ ਨੀ ਜਾਣਦੇ ਹੈਗੇ ਸਮਝਦੇ ਈ ਕੁਛ ਨੀ ਹੈਗੇ। ਆਂ ਅਸੀਂ ਪਟਨਾ ਸਾਹਿਬ ਗਏ ਸੀਗੇ ਸਾਡੀਆਂ ਸੀਟਾਂ 'ਤੇ ਬੈਠੇ ਹੋਏ ਸੀ ਸਾਡੀਆਂ ਸੀਟਾਂ ਬੁਕਿੰਗ ਸੀਗੀਆਂ। ਇੱਕ ਮਿੰਨਾ ਪੈਲਾਂ ਅਸੀਂ ਬੁਕਿੰਗ ਕਰਵਾਈ ਸੀ ਤੇ ਮਤਲਬ ਕਿ ਅਸੀਂ ਆਪ ਪਣਾ ਲੜ-ਲੜ ਕੇ ਆਪਣੀਆਂ ਸੀਟਾਂ ਛੁਡਵਾਈਆਂ ਸੀ ਸਾਨੂੰ ਇੱਕ ਸੀਟ ਛਡਵਾਉਣ ਲੱ ਗਯਾ ਨਾਂ ਅੱਧਾ-ਅੱਧਾ ਘੰਟਾ ਲੱਗਦਾ ਪਿਆ ਸੀ। ਕਿਉਂਕਿ ਓ ਫੁੱਲ ਆਰਗਿਊਮੈਂਟ ਵੀ ਫੁੱਲ ਕਰਦੇ ਨੇ। ਨਾ ਤੇ ਓਨਾਂ ਦੀ ਸਮਝ ਆਂਦੀ ਐ ਨਾ ਓਨਾਂ ਨੂੰ ਅਪਣੀ ਸਮਝ ਆਂਦੀ ਐ। ਓ ਲੜ-ਲੜ ਕੇ ਅਸੀਂ ਮਾਸਾਂ ਹੀ ਸ਼ੀਟਾਂ ਛੁਡਵਾਈਆਂ ਸੀਗੀਆਂ ਆਪਣੀਆਂ।
ਫਿਰ ਓ ਆਪਣੀ ਸੀਟਾਂ ਤੇ ਕਿਉਂ ਨੀ ਬੈਠੇ ਹੈਗੇ?
ਓ ਓਨਾਂ ਦੀਆਂ ਸੀਟਾਂ ਜੇੜੀਆਂ ਹੁੰਦੀਆਂ ਨੇ ਓ ਲੋਕਲ ਹੁੰਦੀਆਂ ਨੇ ਓ ਤੁਰਤ ਦੀਆਂ ਸੀਟਾਂ ਕਰਵਾ ਲੈਂਦੇ ਨੇ ਜੋ ਕਿ ਖੜਨ ਵਾਲੀਆਂ ਹੁੰਦੀਆਂ ਨੇ।
ਠੀਕ ਹੈ ਜੀ
ਉਹ ਜਦੋਂ ਤੱਕ-ਤੱਕ ਦੇਖੋ, ਅਸੀਂ ਜਿਹੜੇ ਸੀ ਜਾਖਲ ਤੋਂ, ਜਾਖਲ ਤੋਂ ਸਾਨੂੰ ਮਿਲੀ, ਉਹ ਪਿੱਛੋਂ ਆਦੇ ਨੇ ਉਹ ਬੈਠ ਕੇ, ਆਦੇ ਨੇ ਕਿਉਂਕਿ, ਸੀਟਾਂ ਫ੍ਰਰੀ ਹੁੰਦੀਆਂ ਨੇ, ਅਸੀਂ ਚੜ੍ਹਨਾ ਸੀ ਜਾਖਲ ਤੋਂ ਪਿੱਛੋਂ ਤਾਂ ਸੀਟਾਂ ਫਰੀ ਸੀ। ਫਰੀ ਹੋਣ ਕਰਕੇ, ਉਹ ਬੈਠੇ ਹੋਏ ਸੀਗੇ ਫਿਰ ਉਹਨਾਂ ਨੂੰ, ਉਠਾਇਆ ਨਾ ਸੀ ਨੇ ਕਿਉਂਕਿ, ਉਹਨਾਂ ਦੀਆਂ ਜੋ ਮਤਲਬ ਟਿਕਟ ਸੀਗੀ, ਉਹ ਖੜ੍ਹਨ ਵਾਲੀ ਸੀਗੀ, ਖੜ੍ਹ ਕੇ ਆਉਣ -ਜਾਣ ਵਾਲੀ ਸੀਗੀ
ਠੀਕ ਹੈ ਜੀ, ਫਿਰ ਉਹਨਾ ਨੂੰ ਆਪ ਪਤਾ ਹੋਣਾ ਚਾਹੀਦਾ ਸੀ। ਨਾ ਵੀ ਸਾਡੇ ਟਿਕਟ ਖੜਨ ਵਾਲੀ ਅਸੀਂ ਇਹਨਾਂ ਨਾਲ ਕਿਉਂ, ਆਰਗੂਮੈਂਟ ਕਰ ਰਹੇ ਹਾਂ
ਫਿਰ ਉਹੀ ਤੇ ਗੱਲ ਹੈ ਨਾ ਕਿ, ਉਹ ਸਮਝਦੇ ਆ ਕਿ ਹਾਂ ਹੁਣ ਟ੍ਰੇਨ ਦੇ ਵਿੱਚ, ਆ ਗਏ ਆ ਕਿਉਂਕਿ, ਦੇਖੋ ਦਿੱਲੀ ਟੱਪ, ਗਏ ਆ ਦਿੱਲੀ, ਤੋਂ ਬਾਅਦ ਹਰਿਆਣਾ, ਮਤਲਬ ਕਿ ਉਹ ਸ਼ੁਰੂ ਹੋ ਜਾਂਦੇ ਨੇ, ਬਹੀਏ ਸ਼ੁਰੂ ਹੋ ਜਾਂਦੇ ਬਹੀਆਂ ਦਾ, ਇਲਾਕਾ ਸ਼ੁਰੂ ਹੋ ਜਾਂਦਾ ਉਹਨਾਂ ਨੂੰ ਲੱਗਦਾ ਸੀ ਕਿ, ਹਾਂ ਅਸੀਂ ਹਾਂ ਸਾਡਾ ਰਾਜ ਇਥੇ, ਸਾਡਾ ਇਲਾਕਾ ਆ ਗਿਆ ਪੰਜਾਬੀ, ਕੀ ਕਰ ਲੈਣਗੇ ਸਾਡਾ
ਸਹੀ ਕਹਿ ਰਹੇ ਮੈਮ ਤੁਸੀਂ
ਹਾਂਜੀ ਹਾਂ, ਮੈਮ ਚਲੋ ਠੀਕ ਹੈ ਮੈਮ, ਬਹੁਤ ਵਧੀਆ ਲੱਗਿਆ ਮੈਮ, ਓਕੇ ਮੈਮ ਧੰਨਵਾਦ
ਠੀਕ